ਹਾਂਜੀ ਨਮਸਤੇ ਜੀ।
ਨਮਸਤੇ ਜੀ ਹੋਰ ਸੁਣਾਓ ਕੀ ਹਾਲ ਚਾਲ ਤੁਹਾਡੇ
ਵਧੀਆ ਜੀ ਵਧੀਆ ਤੁਸੀਂ ਦੱਸੋ।
ਹਾਂ ਬਸ ਵਧੀਆ ਮੇਰੇ ਵੀ ਕੱਲ ਬੇਟੀ ਦਾ ਬਰਡੇ ਸੀਗਾ।
ਅੱਛਾ ਵੈਰੀ ਗੁੱਡ ਕਿੰਨੇ ਸਾਲ ਦੀ ਹੋ ਗਈ।
ਮੇਰੀ ਬੇਟੀ ਸਤਾਰਵਾਂ ਲੱਗਿਆ ਉਹਨੂੰ ਸੋਲਾਂ ਕੰਪਲੀਟ ਹੋ ਗਏ।
ਹੁਣ ਸੋਲਾਂ ਕੰਪਲੀਟ ਹੋ ਗਏ।
ਹਾਂ ਤੇ ਕੱਲ੍ਹ ਗਈ ਹੋ ਸੀ ਫਰੈਂਡਸ ਨਾਲ ਕੈਂਦੀ ਬਰਡੇ ਕਰਨ
ਅੱਛਾ ਇਹ ਬੱਚਿਆਂ ਨੂੰ ਹੁੰਦਾ ਈ ਏ।
ਹਾਂ ਟੀਜੀ ਆਰ ਹੈਗਾ ਹੋਟਲ ਉੱਥੇ ਕੈਂਦੀ ਕਰਨਾ ਮੈਂ ਕਿਆ ਜਾਓ ਫਿਰ ਕਰੋ। ਤੇ ਹੋਰ ਕੀ ਬੱਚੇ ਹਾਂਜੀ ਬੇਟਾ ਵੱਡਾ ਹੈਗਾ।
ਅੱਛਾ ਓ ਵੱਡਾ
ਹਾਂ ਓ ਵੱਡਾ ਹੈ ਬੇਟੀ ਛੋਟੀ ਹੈ ਇਹਨੂੰ ਥੋੜਾ ਸ਼ੌਕ ਜਾਦਾ ਹੈ ਕੁੜੀਆਂ ਨੂੰ ਨਾ ਥੋੜ੍ਹਾ ਹੁੰਦਾ ਹੈ ਕੱਪੜੇ ਵੀ ਹਾਂ। ਕੋਈ ਫੰਕਸ਼ਨ ਹੋਏਗਾ ਕਿੱਥੇ ਵੀ ਹਾਂ ਕੱਪੜੇ ਵੀ ਲੈਂਦੇ ਰੈਂਣਗੇ। ਹਾਂ ਕੱਪੜੇ ਲੈਂਦੇ ਰੈਂਗੇ ਫਿਰ ਕਿੱਥੇ ਜਾਣਾ ਮੰਮੀ ਕੋਈ ਹੈ ਹੀ ਨਈ। ਕੋਈ ਹੈ ਹੀ ਨਈ ਕੱਪੜਾ ਤੋਂ ਮੈਂ ਕਿਆ ਹੈ ਤੋ ਯ ਦੇਖ ਲੈ
ਹਾਂ ਬਈ ਸਬ ਦਾ ਏਈ ਹਾਲ ਐ ਇੱਕ ਦਾ ਨੀ ਐ ਸਭ ਦਾ ਏਈ ਹਾਲ ਐ ਕਿੰਨਾ ਕ ਕੱਪੜਾ ਐਨਾ ਕੱਪੜਾ ਆਪਨੇ ਕੋਲ ਵੀ ਏਹ ਦੇਖੋ ਜਿੱਥੇ ਜਾਨੈ
ਹੂੰ ਹਾਂ ਥੋੜਾ ਹਾਂ ਹਲੇ ਮੇਰਾ ਆਨਾ ਜਾਨਾ ਘੱਟ ਘੱਟ ਈ ਕਿੱਥੇ ਮੈਂ ਜਾਦਾ ਨੀ ਕਿੱਥੇ ਆਂਦੀ ਜਾਂਦੀ ਮੈਂ ਕੋਈ ਕਿੱਟੀ ਵੀ ਨੀ ਪਾਈ ਹੋਈ, ਤੇ ਘਰ ਈ ਹੁਨੀ ਆ ਜਾਦਾ ਹਾਂ ਜਾਦਾਤਰ ਘਰ ਈ ਹੁਨੀ ਆ।
ਹੂੰ, ਮੈਂ ਵੀ ਘਰ ਈ ਰੈਨੀ ਆਂ, ਮੈਨੂੰ ਮੇਰੇ ਫਰੈਂਡ ਕਰ ਰਈ ਐ ਕੰਮਪੈਲ ਕੈਂਦੀ ਤੈਨੂੰ ਕਿੱਟੀ ਇੱਕ ਅੱਦਾ ਪਾ ਤੂੰ ਸ਼ੁਰੂਆਤ ਕਰ। ਘਰੋਂ ਨਿਕਲ ਥੋੜ੍ਹਾ ਜਾ ਤੈਨੂੰ ਅੱਛਾ ਲੱਗੇਗਾ ਦਵਾਈਆਂ ਚੋਂ ਬਾਰ ਨਿਕਲ ਥੋੜ੍ਹਾ ਜਾ ਬਾਰ ਆ।
ਹਾਂ ਵੈਸੇ ਤੇ ਵਦੀਐ, ਹਾਂ-ਹਾਂ ਨੀ ਵਦੀਐ ਏ ਤੇ ਚੀਜ਼ ਐ। ਮੈਂ ਤੇ ਖ਼ੈਰ ਬੋਲ ਮੇਰੀ ਆਪਨੀ ਮਰਜ਼ੀ ਐ ਮੈਨੂੰ ਘਰ ਦੇ ਓਦੇ ਚ ਕੀਤਾ ਵੀ ਆਪਨਾ ਏਹ ਹੁੰਦਾ ਨਾ ਜਿਦੇ ਚ ਬੰਦਾ ਮਤਲਬ ਠੀਕ ਫੀਲ ਕਰਦਾ ਮੈਨੂੰ ਕੋਈ ਐਸਾ ਨੀਡ ਨੀ ਲੱਗਦੀ। ਤੇ ਵੈਸੇ ਹਸਬੈਂਡ ਨਾਲ ਈ ਸਸ ਅਸੀਂ ਜਾਂਦੇ ਰੈਨੇ ਆਂ ਮਤਲਬ ਜਿਸ ਤਰ੍ਹਾਂ ਮੈਂ ਪਿੱਛੇ ਖਜਿਆਰ ਗਈ ਸੀਗੀ। ਐਸ ਤਰ੍ਹਾਂ ਘੁੰਮਨ ਜਾਂਦੇ ਰੈਂਦੇ ਆਂ ਅਸੀਂ ਮੇਨਲੀ, ਐ ਡਲਹੌਜ਼ੀ ਤੋਂ ਡਲਹੌਜ਼ੀ ਤੋਂ ਅੱਗੇ ਵੀ ਜਗਾ ਖਜਿਆਰ, ਏਨੂੰ ਮਿੰਨੀ ਸਵਿਟ ਸਵੀਜ਼ਰਲੈਂਡ ਕੈਂਦੇ ਨਾ ਇੰਡੀਆ ਦਾ ਖਜਿਆਰ। ਹਾਂਜੀ, ਤੁਸੀਂ ਨੀ ਤੁਸੀਂ ਨੀ ਗਏ ਕਦੀ ਇੱਥੇ।
ਮੈਂ ਭੈਨ ਤੂੰ ਮੈਨੂੰ ਏ ਪੁੱਛ ਮੈਂ ਕਿੱਥੇ ਨੀ ਗਈ ਮੈਂ ਕਿਤੇ ਵੀ ਨੀ ਗਈ ਮੈਨੂੰ ਅੰਬਰਸਰ ਵਿੱਚ ਗੇਆਂ ਨੂੰ ਛੱਬੀ ਸਾਲ ਹੋ ਗੇ।
ਅੱਛਾ-ਅੱਛਾ।
ਮੱਥਾ ਟੇਕਨ ਵੀ ਨੀ ਗਈ ਮੈਂ।
ਅੱਛਾ, ਹਾਂ। ਐ ਤੇ ਡਲਹੌਜ਼ੀ ਤੇ ਕਦੇ ਡਲਹੌਜ਼ੀ ਵੀ ਨੀ ਗਏ ਓਦੇ ਤੋਂ ਅੱਗੇ ਈ ਐ ਨਾ ਖਜੀਆਰ, ਜ਼ਾਦਾ ਨੀ ਦੂਰ
ਮੈਂ ਯਾਰ ਸਹੀ ਗੱਲ ਦੱਸਾਂ, ਮੇਰੀ ਮੈਰਿਜ ਹੋਈ ਸੀ ਏਥੇ ਬੋਂਬੇ।
ਹੂੰ-ਹੂੰ-ਹੂੰ।
ਬਸ ਓਹ ਸਫ਼ਰ ਚ ਜਾਂਦੀ ਸੀ ਸਫ਼ਰ ਚ ਜਾਂਦੀ ਸੀ ਮੈਨੂੰ ਏਹ ਵੀ ਨੀ ਪਤਾ ਲੱਗਦਾ ਹੁੰਦਾ ਸੀ ਵੀ ਟ੍ਰੇਨ ਕਿੱਦਰ ਨੂੰ ਜਾ ਰਈ ਐ। ਕਿੱਦਰੋਂ ਦੀ ਆ ਰਈ ਐ, ਬਸ ਸੰਗਰੂਰ ਤੋਂ ਓਥੇ
ਬੋਂਬੇ ਘੁੰਮੇ ਹੋਏ ਓਂ, ਬੋਂਬੇ ਵੀ ਵੈਸੇ ਤੇ ਅੱਛਾ ਜ਼ਾਦਾ ਨੀ
ਮੈਂ ਮਤਲਬ ਨਾ ਐਕਚੁਲੀ ਸ਼ੁਰੂ ਤੋਂ ਈ ਪੈਲਾਂ ਮੇਰੇ ਫਾਦਰ ਬਹੁ ਸਟਰਿਕਟ ਸੀਗੇ।
ਅੱਛ
ਓਨੇ ਸਾਨੂੰ ਬਾਰ ਨੀ ਨਿਕਲਣ ਦਿੱਤਾ ਓਦੂੰ ਬਾਦ ਤਾਨੂੰ ਮੈਂ ਦੱਸੇਆ ਸੀ ਮੇਰੀ ਜ਼ਿੰਦਗੀ ਚ ਤਾਰ ਚੜਾ ਬੜੇ ਆਏ, ਫੇਰ ਜਦੋਂ ਪੈਲਾਂ ਮੈਰਿਜ ਹੋਈ ਓਦੋਂ ਓਦੋਂ ਵੀ ਨੀ ਨਿਕਲੇ ਹਨਾ, ਫੇਰ ਰੀ ਮੈਰਿਜ ਹੋਈ ਹੈਗੀ। ਤਦ ਵੀ ਨੀ, ਮਤਲਬ ਓਹ ਓਥੇ ਉਂਝ ਡਰਿੰਕ ਵਗੈਰਾ ਬਹੁ ਜ਼ਾਦਾ ਕਰਦੇ ਸੀ ਕੁਛ ਪੇਮੈਂਟ ਵੀ ਨਈ ਸੀ ਹੁੰਦੀ।
ਹੂੰ, ਬੱਸ ਏਹ ਕਿਸਮਤ ਦੇ ਅੱਗੇ ਕੁਛ ਨੀ ਚੱਲਦਾ।
ਹਾਂਜੀ ਹਾਂ, ਫੇਰ ਏਥੇ ਆਈ ਫੇਰ ਡਿਪਰੈਸ਼ਨ ਨੇ ਘੇਰ ਲਿਆ, ਫੇਰ ਘਰੇ ਈ ਤੇ ਡਾਕਟਰਾਂ ਦੇ ਬਸ, ਬਸ ਤਾਂ ਕਰਕੇ ਨਾ ਬਾਰ ਨਿਕਲਨ ਦਾ ਮੌਕਾ ਈ ਨੀ ਲੱਗਿਆ।
ਹਾਂ ਕੁਛ ਟੈਂਸ਼ਨਾਂ ਕਰਕੇ ਤੁਹਾਨੂੰ ਤੇ ਫਿਰ ਹੋਣਾ ਮਤਲਬ ਸੁਭਾਵਿਕ ਏ ਡਿ ਡਿਪਰੈਸ਼ਨ ਕਹਿ ਲੋ, ਕੋਈ ਓਹ ਨੀ ਹੈਗਾ ਆ ਚ ਹਾਂ ਤੁਸੀਂ ਏਨਾਂ ਤੋਂ ਬਾਰ ਘੁੰਮੋਗੇ ਫਿਰੋਗੇ ਨਏ ਲੋਗਾ ਨਾਲ ਮਿਲੋਗੇ। ਤੇ ਫਿਰ ਠੀਕ ਹੋ ਜਾਂਦਾ ਬੰਦਾ, ਕਾਫ਼ੀ ਫ਼ਰਕ ਪੈ ਜਾਂਦਾ ਐ ਦਵਾਈਆਂ ਵੀ ਛੁੱਟ ਜਾਂਦੀਆਂ ਨੇ।
ਕਰਨਾ ਉਹੀਓ ਮੈਨੂੰ ਕਹਿ ਰਿਹਾ ਕਹਿੰਦੇ, ਇੱਕ ਵਾਰ ਬਾਹਰ ਨਿਕਣ ਦੀ, ਕੋ ਕੋਸ਼ਿਸ਼ ਕਰ ਮੈਨੂੰ ਕੋਲ ਕੱਲ ਵੀ ਇੰਨਾ ਬੋਲ ਕੇ, ਅੱਜ ਵੀ ਤਾਂਈ ਆਈਆਂ ਸੀ, ਸਾਰੀਆਂ ਇਕੱਠੀਆਂ ਹੋ ਕੇ। ਕਿ ਤੂੰ ਥੋੜ੍ਹਾ ਜਾ ਸਾਡੇ ਨਾਲ ਇੱਕ ਜੇ ਤੇ ਕੋ ਪੈਸੇ ਨੀ ਐ, ਅਸੀਂ ਪੈਸੇ ਵੀ ਅਸੀਂ ਭਰ ਦਾਂਗੇ, ਤਿੰਨ- ਤਿੰਨ ਹਜ਼ਾਰ ਫਿਰ ਮਹੀਨੇਂ ਵਾਲੀ ਸ਼ੁਰੂ ਕਰ ਰਹੀਆਂ ਨੇ, ਹੁਣ ਦੋ ਹਜ਼ਾਰ ਕਹਿ ਕੇ ਗਈਆਂ ਨੇ ਚੱਲ ਦੋ ਵਾਲੀ ਕਰ ਲੈਂਦੇ ਤੇਰੇ ਕਰਕੇ।
ਹਮ
ਤੂੰ ਇੱਕ ਵਾਰੀ ਬਾਹਰ ਨਿਕਲ, ਥੋੜਾ ਜਿਹਾ ਇੰਜੋਏ ਕਰ, ਮੈਂ ਕਿਹਾ ਮੈਨੂੰ ਕੁਛ ਆਂਦਾ ਨੀ ਮੈਂ ਜਾ ਨੀ ਸਕਦੀ। ਤੰਬੋਲਾ ਤੰਬੋਲਾ ਖੇਡਦੀਆਂ, ਮੈਨੂੰ ਆਂਦਾ ਨੀ, ਕਹਿੰਦੀ ਨਾ ਖੇਡੀ ਤੋਂ ਚੁੱ ਚੁਪ ਕਰਕੇ ਬਹਿ ਜੀ ਨਾਲ, ਘਰੋਂ ਤਾਂ ਬਾਹਰ ਨਿਕਲੇਗੀ ਨਾ ਤਿਆਰ ਤਾਂ ਹੋ ਕੇ ਆਏਗੀ ਨਾ ਬਾਹਰ।
ਹਾਂ। ਤੰਬੋਲਾ ਦਾ ਤੇ ਇਸ ਤਰ੍ਹਾਂ ਨਾ, ਤੁਸੀਂ ਇੱਕ ਦੋ ਵਾਰ ਦੇਖੋਂਗੇ, ਤੁਹਾਨੂੰ ਸਮਝ ਆ ਜਾਏਗਾ ਇੰਨਾ ਕੋਈ ਉਹ ਐ ਨੀ ਔ
ਉਹ ਨਈ ਆਦਾ ਯਾਰ, ਮੈਂ ਮੈਂ ਨਾ ਸਾਡੇ ਨਾਲ ਗੁਆਂਢੀਆਂ ਈ ਉਹ ਕਿੱਟੀਆਂ ਕਰਦੇ ਸੀ, ਤੇ ਮੈਨੂੰ ਉਹਨਾਂ ਨੇ ਵੈਸੇ ਈ ਬੁਲਾ ਲਿਆ ਘਰੇ, ਹੋਗੇ ਦਿਨ ਤਿੰਨ-ਚਾਰ ਸਾਲ ਦੀ ਗੱਲ ਹੋ ਗਈ, ਓ ਕੇਂਦੇ ਵੀ ਮੇਰੀ ਫਰੈਂਡ ਐ ਮੈਂ ਉਹਨੂੰ ਬੁਲਾਊਂਗੀ।
ਹੂੰ।
ਉਹ ਤਾਂ ਕਿੱਟੀ ਮੈਂਬਰ ਬੁਲਾਉਣ ਨੀ ਨਾ ਦਿੰਦੇਂ, ਕਿ
ਹਾਂਜੀ, ਠੀਕ ਐ।
ਨਈ ਕਹਿੰਦੀ ਮੈਂ ਰਾਣੀ ਨੂੰ ਤਾਂ ਮੈਂ ਬੁਲਾਉਣਾ, ਉਹ ਕਹਿੰਦੇ ਚਲੋਂ ਬੁਲਾ ਲੋ ਫਿਰ ਕੋਈ ਗੱਲ ਨੀ, ਤੇ ਫਿਰ ਉਹਦੋਂ ਤੰਬੋਲਾ ਖੇਡਦੀਆਂ ਸੀ, ਮੈਂ ਕਿਹਾ ਕੀ ਚੀਜ ਐ ਕਹਿਦੇ ਤੰਬੋਲਾ ਉਹ ਮੈਂ ਮਤਲਬ ਸਾਈਡ ਤੇ ਬੈਠ ਕੇ, ਮੈਂ ਦੇਖੀ ਗੀ ਖੇਡੀ ਗਈ, ਕਿਉਂਕ ਮੈਨੂੰ ਕੁਛ ਆਂਦਾ ਮੈਂ ਮੈਬਰ ਨੀ ਸੀ, ਮੈ ਫਿਰ ਖੇਡੀ ਨੀ। ਮੈਨੂੰ ਤਦ ਵੀ ਮੇਰੇ ਜਿਸ ਸਮਝ ਤੋਂ ਬਾਰ ਮੇਰੇ ਚੁੱਪ ਕਰਕੇ ਸ਼ਕਲਾ ਦੇਖੀ ਗੀ ਵੀ ਕੀ ਕਰ ਰਹੀਆਂ ਨੇ ਇਹੇ, ਮੈਨੂੰ ਦਸ ਰੁਪਏ ਜਦੋਂ ਵੀਹ ਰੁ ਪਏ ਦੇਦੋ, ਪਰ ਮੈਨੂੰ ਕੁਛ ਨੀ ਪਤਾ ਤਬੋਲਾ ਕੀ ਚੀਜ਼ ਐ ਕੀ ਨੀ, ਉਹੀ ਡਿਸਕਸ਼ਨ ਕਰ ਰਹੀਆਂ ਸੀਗੀਆਂ, ਉਹ ਬੇਟੀ ਵੀ ਕਹਿਣ ਲਗਈ ਕੀ ਕਿ ਮੰਮਾ ਨੂੰ ਲੈ ਕੇ ਜਾਓ ਮੰਮਾ ਨੂੰ ਲੈ ਕੇ ਜਾਓ, ਔ ਵਿਚਾਰਾ ਹੁਣ ਇਹ ਆਪ ਹੈ ਨੀ ਸੀ ਘਰੇ, ਇਹਨੂੰ ਫੋਨ ਤਾ, ਇਹ ਵਰਕ ਕਰਨ ਗਈ ਹੋਈ ਸੀ ਕਿਸੇ ਦਾ।
ਅੱਛਾ।
ਉਹੀ ਸਮਝਾ ਰਹੀਆਂ ਸੀ, ਕਹਿੰਦੀ ਵੀ ਥੋੜਾ ਜਹਾ ਕਹਿੰਦੀ ਬਾਹਰ ਨਿਕਲ, ਥੋੜਾ ਤਾਂ ਤੂੰ ਸੈਟਿੰਗ ਆਉਗੀ, ਤੇਰੇ ਥੋੜੇ ਜੀ।
ਮੈ ਠੀਕ ਤੇ ਕਹਿ ਰੀ ਆ, ਵੈਸੇ ਹਾਂ ਠੀਕ ਐ। ਬਾਕੀ ਤੰਬੋਲਾ ਵੀ ਤੁਸੀਂ ਜਦ ਖੇਲੋਗੇ ਇੰਨੀਆਂ ਮੁਸ਼ਕਿਲ ਨੀ ਐ, ਕੁੱਛ ਲਾਈਨਾਂ ਨੰਬਰ ਬੋਲਦੇ ਵੇ ਪਹਿਲੇ ਕੱ ਟਣੇ ਹੁੰਦੇ ਵੇ, ਜਿਹਦਾ ਪਹਿਲੇ ਹੋ ਗਿਆ, ਕਈ ਉਹਦੇ ਚ ਹੁੰਦੇ ਵੇ ਦੱਸਦੇ ਵੇ।
ਹਾਂਜੀ-ਹਾਂਜੀ-ਹਾਂਜੀ, ਕਾਸਾ ਕੁਛ ਕਾਸਾ ਕੁਛ ਮਤਲਬ ਦੱੱਸੀ ਜਾਂਦੇ ਸੀਗੇ।
ਹਾਂਜੀ।
ਬਾਕੀ ਦੇਖਦੇ ਆ ਜਿਵੇਂ, ਪਰਮਾਤਮਾ ਦੀ ਮੌਜ ਐ ਹੈਨਾ।
ਹਾਂਜੀ, ਅਸੀਂ ਪਹਿਲੇ ਨਾ ਅਸੀਂ ਲੋਇੰਸ ਕਲੱਬ ਜੁਆਇਨ ਕੀਤਾ ਹੋਇਆ ਸੀਗਾ। ਤੇ ਫਿਰ ਉੱਥੇ ਮੈਂ ਜਾਂਦੀ ਸੀਗੀ ਆਪਣੇ ਹਸਬੈਂਡ ਨਾਲ ਈ ਤੇ ਉੱਥੇ ਤੰਬੋਲਾ ਖੇਲਦੀ ਸੀਗੀ। ਤੇ ਇੰਨੀ ਕੋਈ ਟਫ ਨੀ ਹੈਗੀ। ਹਾਂ ਇੱਕ ਅਸੀਂ ਗੋਲਡ ਕਿੱਟੀ ਪਹਿਲੇ ਡਾਲੀ ਹੋਈ ਸੀ ਬੱਚੇ ਛੋਟੇ ਸੀਗੇ ਹੁਣ ਨੀ। ਹੁਣ ਤੇ ਕੋਈ ਵੀ ਨੀ ਹਾਂ, ਤੇ ਫਿਰ ਉੱਥੇ ਖੇਲਦੇ ਸੀ ਮਤਲਬ ਇੰਨੀ ਕੋਈ ਟੱਫ ਨੀ ਕਹਿ ਸਕਦੇ ਸਮਝ ਇਹ ਥੋੜੀ ਜਿਹੜੇ ਰੋਜ਼ ਖੇਲਦੇ ਨਾ ਉਹ ਨੂੰ ਥੋੜੀ ਪ੍ਰੈਕਟੀਸ ਜਿਆ ਤਾਂ ਹੁੰਦੀ ਉਹ ਜਲਦੀ ਬੋਲ ਦਿੰਦੇ ਆ, ਹਾਂ ਮਤਲਬ ਇੰਨਾ ਕੋਈ ਔਖਾ ਨੀ ਕੰਮ ਹੈਗਾ।
ਹੂੰ ਆਪਾਂ ਨੂੰ ਕਦੀ ਖੇਡੀ ਨੀ ਨਾ ਤਾਂ ਕਰ ਥੋੜਾ ਜਿਹਾ ਲੱਗਦਾ।
ਹਾਂ ਉਹ ਕਹਿ ਸਕਦੇ ਔ ਮੈਂ ਕਿਹਾ ਨਾ ਇੱਕ ਦੋ ਵਾਰ ਖੇਲੋਗੇ ਦੋ ਤਿੰਨ ਵਾਰ ਕਹਿ ਲੋ ਚਲੋ ਹੋਈ ਉਸ ਹੋ ਜੋਗੇ ਫਿਰ ਹੋ ਜਾਣਾ ਕੰਮ ਇਨਾ ਕੋਈ ਤੇ ਤੁਆਡੀ ਬੇਟੀ ਓ ਨੀ ਖੇਲਦੀ ਕੋਈ ਉਹਨੇ ਕਿੱਟੀ ਕੁੱਟੀ ਪਾਈ ਹੋਵੇ?
ਨਈ ਓਵੀ ਨੀ ਬਾਰ ਨਿਕਲਦੀ।
ਅੱਛਾ।
ਵੱਡੀ ਬੇਟੀ ਵੈਸੇ ਹੁਣ ਸੋਹੇਆਂ ਆਲ ਈ ਏ ਨਾ ਸੱਸ ਸੋਰੇ ਦਾ ਤਾਨੂੰ ਪਤਾ ਥੋੜਾ ਜੇਹਾ ਘਰ ਚ
ਹਾਂਜੀ।
ਤੇ ਕੁੱਛ ਸਾਢੇ ਕੁ ਤਿੰਨ ਸਾਲ ਹੋਏ ਨੇ ਵਿਆਹ ਨੂੰ।
ਅੱਛਾ ਹਾਂ। ਠੀਕ।
ਤੇ ਛੋਟੀ ਹਲੇ ਅਨਮੈਰਿਡ ਏ ਏਨੂੰ ਤਾਂ ਚਲੋ ਏਦੇ ਬਾਰੇ ਨੋਲੇਜ ਹੀ ਨੀ ਐ। ਤੇ ਓਨੇ ਨੀ ਕਿਟੀ ਕੁੱਟੀ ਓਨੇ ਵੀ ਨੀ ਮਤਲਬ ਕਿ ਪਾਈ ਹੋਣੀ।
ਹਏ ਹਾਲੇ ਬੱਚਾ ਵੀ ਛੋਟਾ ਈ ਏ, ਹਾਂ।
ਹਾਜੀ ਬੋਤ ਛੋਟੇ ਬੱਚੇ ਆਲੀਆਂ ਪ੍ਰੈਗਨੈਂਟ ਔਰਤ ਸਭ ਪਈ ਫਿਰਦੀਆਂ ਨੇ ਹੈਨਾ ਪਰ ਆਪਾਂ ਲੋਕ ਓਨੇ ਨਾ ਆਪਣੇ ਆਪ ਨੂੰ ਬੋਤ ਜਿਆਦਾ ਅੰਦਰ ਈ ਵੜ ਲਿਆ। ਕਈ ਹੁਣ ਗੱਲਾਂ ਸੁਣ ਕੇ ਨਾ ਅੱਜ ਲੋਕਾਂ ਦੀਆਂ ਤੇ ਦੇਖ ਕੇ ਕਿਆ ਲੱਗਦਾ ਵੀ ਯਾਰ ਅਸਰ ਦੁਨੀਆਂ ਤੇ ਹੈ ਨਾ ਏਕ ਬਰਾਬਰ ਕੀ ਕੁਛ ਦੁਨੀਆਂ ਤੇ ਹੋ ਰਿਹਾ ਦੇਖੋ ਕਿੰਨੀ ਦੁਨੀਆਂ ਇੰਜੋਏ ਕਰ ਰਹੀ ਏ। ਅਸੀਂ ਘਰੇ ਬੈਠੇ ਰੋਈ ਜਾਂਦੀ ਹਾਂ ਦਵਾਈਆਂ ਕਰੇ ਦੇਖੀ ਜਾਊਂਗੀ। ਹੈ ਰੱਬ ਨਾਲ ਰੂਸੀ ਵੇ ਕਰੀ ਜਾਊਗੀ ਪਰਮਾਤਮਾ ਮੈਂ ਕੀ ਵਿਗਾੜਿਆ ਸੀ ਮੇਰੇ ਨਾਲ ਏਝ ਕਿਉਂ ਹੋਯਾ, ਮੈਂ ਇਹਨਾਂ ਚੀਜ਼ਾਂ ਚ ਫਸ ਕੇ ਰੇਹ ਜਾਣੀ ਆ। ਮੈਂ ਹੁਣ ਛੋ ਵੱਡੀ ਬੇਟੀ ਦੀ ਮੈਰਿਜ ਕਰਤੀ, ਜਦੋਂ ਛੋਟੀ ਤੇ ਹੋਏਗੀ ਫੇਰ ਮੈਂ ਕੀ ਕਰੂੰਗੀ ਮੈਂ ਕੱਲੀ ਕਿਵੇ ਰਹੂੰਗੀ, ਮੈਂ ਕਿਸ ਤਰ੍ਹਾਂ ਕਰੂੰਗੀ ਬਸ ਇਹ ਗੱਲਾਂ ਦਿਮਾਗ ਚ ਆਈ ਜਾਂਦੀ। ਸਾਰਾ ਦਿਨ, ਹਾਂ ਬਸ। ਏਹੀ ਚੀਜ ਚੋ ਬਾਰ ਨੀ ਆ ਪਾਂਦੀ।
ਚਲੋ ਬੇਟੀਆਂ ਦਾ ਤੁਸੀਂ ਵਿਆਹ ਕਰੋਗੇ ਏਹ ਥੋੜ੍ਹਾ ਐ ਕਿ ਅਲੱਗ ਹੋ ਜਾਣੀਆਂ। ਉਹ ਵੀ ਆਂਦੀਆਂ-ਜਾਂਦੀਆਂ ਰਹਿੰਦੀਆਂ ਬੇਟੀਆਂ ਵੀ ਬਾਕੀ
ਹੋ ਜਾਂਦਾ ਨਾ।
ਹਾਂ ਬਾਕੀ ਫਰੈਂਡ ਸਰਕਲ ਫਿਰ ਏ ਈ ਓ ਤੁਆਡਾ ਆਣਾ ਦੇਖਿਆ ਜਾਏ ਜੇੜਾ ਕੋਲ ਏ।
ਹਾਂਜੀ ਹਾਂ ਉਹ ਤਾਂ ਹੈ ਪਰ ਫਿਰ ਵੀ ਨੈਨਸੀ ਐ ਜਾਦਾ ਮਿਹਨਤ ਨਾ ਫਿਰ ਨੈਨਸੀ ਨਾਲ ਮੇਰੀ ਜਿਆਦਾ ਮਤਲਬ ਅਟੈਚਮੈਂਟ ਜੇਆ ਰੇਆ।
ਹਾਂ ਨਾ ਹਾਂ ਨੈਨਸੀ ਦੀ ਵੀ ਨੇਚਰ ਕਾਫ਼ੀ ਅੱਛੀ ਏ, ਮੈਂ ਮਿਲੀ ਨੀ ਓਨੂੰ ਬਏਫੇਸ ਨੀ ਮਿਲੀ ਪਰ ਮੈਨੂੰ ਜਿਸ ਤਰ੍ਹਾਂ ਓ ਕੇਂਦੀ-ਕੇਂਦੀ ਓ ਮਤਲਬ ਓ ਦੱਸਿਆ ਹੋਣਾ ਵੀ ਉੱਥੇ ਜਿੰਨੇ ਵੀ ਜ ਮਤਲਬ ਕਿ ਤੁਸੀਂ ਜਾਂਦੇ ਹੋ ਇੱਕ ਦੂਜੇ ਨੂੰ ਹਾਂ ਹੈ ਤੇ ਸਾਡਾ ਇੱਕੋ ਹੀ ਸ਼ਹਿਰ ਓਵੀ ਜਗਾਦਰੀ ਦੀ ਤੇ ਹੋ ਸਕਦਾ ਮੈਂ ਓਨੂੰ ਵੇਖਾਂ ਤੇ ਮੈਨੂੰ ਲੱਗੇ ਕਿ ਮੈਂ ਤੇ ਤੈਨੂੰ ਦੇਖਿਆ ਹੋਯਾ ਸੀਗਾ ਪੈਲੇ।
ਬੋਤ ਵਧੀਆ ਲੇਡੀ ਓ ਬੋਤ ਵਧੀਆ ਜਿੰਨੀ ਮੈਂ ਤਾਰੀਫ਼ ਕਰਾਂ ਓਨੀ ਕਟ
ਹਾਂ ਨੀ ਨੇਚਰ ਤੇ ਅਛੀ ਲੱਗਦੀ ਏ।
ਹਾਂ ਓ ਜਿੰਨਾ ਮਰਜ਼ੀ ਅਸੀਂ ਏਕ ਦੂਜੇ ਨਾਲ ਢਿੱਡ ਫੋਲ ਲੈਂਦੇ ਆ। ਅਸੀਂ ਮਾੜੀ-ਮਾੜੀ ਗੱਲ ਸ਼ੇਅਰ ਕਰਦੇ ਆ, ਮਾੜੀ-ਮਾੜੀ ਜਿਹੜੀ ਨਈ ਵੀ ਕਰਨ ਵਾਲੇ ਹੁੰਦੇ ਨਾ। ਅਸੀਂ ਉਹ ਵੀ ਸ਼ੇਅਰ ਕਰਦੇ ਏਕ ਦੂਸਰੇ ਨਾਲ ਪਰ ਸਾਡੇ ਅੱਜ ਤੱਕ ਅੱਠ ਸਾਲ ਹੋ ਗਏ ਤੇ ਕਦੇ ਵੀ ਨੀ ਮੈਂ ਕੋ ਸਿਰਫ ਇਹ ਕਿਸੇ ਨਾਲ ਆਈ ਸੀ ਸੂਟ ਲੈਣ ਵਾਸਤੇ
ਅੱਛਾ।
ਓਦੋਂ ਮੈਨੂੰ ਨਾ ਢਾਈ-ਢਾਈ ਸੌ ਰੁਪਏ ਦੀ ਸਾਢੇ-ਸਾਢੇ ਤਿੰਨ ਸੌ ਰੁਪਏ ਦੀ ਸੇਲ ਆਈ ਸੀ ਸੂਟਾਂ ਦੀ
ਅੱਛਾ!
ਤੇ ਉਹ ਇਹਦੀ ਮਤਲਬ ਨਾਲ ਰਹਿੰਦੇ ਸੀ। ਉਹਨੇ ਦੇਖ, ਉਹ ਆਈ ਸੀ, ਉਹ ਨੂੰ ਵਧੀਆ ਲੱਗਿਆ ਉਹ ਉਹਦੀ ਚਾਚੀ ਲੱਗਦੀ ਸੀ ਇਹ।
ਅੱਛਾ!
ਉਹ ਕਹਿੰਦੀ ਆ ਜਾ ਕਹਿੰਦੀ ਇੱਕ ਮੇਰੀ ਮੈਂ ਭੂਆ ਬਣਾਈ ਆ ਉਹਨੇ ਮੈਨੂੰ ਭੂਆ ਬਣਾਇਆ ਸੀ।
ਅੱਛਾ ਨੈਨਸੀ ਨੇ।
ਨਹੀਂ ਨਹੀਂ ਨੈਨਸੀ ਦੀ ਜਿਹੜੀ ਨਾਲ ਨੇਬਰ ਸੀ।
ਅੱਛਾ। ਅੱਛਾ ਠੀਕ,
ਉਹ ਨੈੰਸੀ ਦੀ ਨੈਸੀ ਉਹਦੀ ਚਾਚੀ ਸੀ ਉਹਨੂੰ ਕਹਿਣ ਲੱਗੀ ਆ ਜਾ ਚਾਚੀ ਤੈਨੂੰ ਮੈਂ ਨਾ। ਭੂਆ ਕੋਲ ਸੂਟ ਦਵਾ ਕੇ ਲਿਆਦੀ ਆ, ਇਹ ਨੈਨਸੀ ਕਹਿੰਦੇ ਨਹੀਂ। ਹਾਲ ਨੀ ਮੈਂ ਲੈਣਾ ਕਹਿੰਦੀ ਨਹੀਂ ਨਹੀਂ ਚਾਚੀ ਚੱਲ ਤੂੰ ਮੇਰੇ ਨਾਲ ਵੈੇਸੇ ਈ ਚੱਲ ਭੂਆ ਦਾ ਸੁਭਾਅ ਇੰਨਾ ਵਧੀਆ ਤੂੰ ਫਿਦਾ ਹੋ ਜਾਏਗੀ।
ਹਾਂ।
ਉਹ ਜਿਵੇਂ ਹੱਸਣ ਲੱ ਗਈ। ਉਹ ਜਦੋਂ ਮੇਰੇ ਕੋਲ ਆਈ ਮੈਨੂੰ ਵੀ ਅੱਛਾ ਚਲੋ ਮੈਂ ਪਹਿਲੀ ਵਾਰ ਤਾਂ ਆਪਾਂ ਨੂੰ ਇੰਨਾ ਨੀ ਪਤਾ ਲੱਗਦਾ ਹਨਾ। ਤੇ ਉਹ ਬਸ ਫਿਰ ਆਉਂਦੀ ਜਾਂਦੀ ਰਹੀ ਸਾਡਾ ਪਿਆਰ ਪੈ ਗਿਆ ਹਾਲੇ ਉਹ ਜਿਹੜੀ ਭੂਆ ਬਣਾ ਉਹ ਤਾਂ ਬਾਹਰ ਚਲੇ ਗਈ ਆਪ।
ਅੱਛਾ,
ਸਾਡਾ ਬਸ ਆਪਸ ਚ ਅਟੈਚਮੈਂਟ ਵਧੂ ਹੋ ਗਈ,
ਆਹ ਕਈਆਂ ਤਾਂ ਥੋੜਾ ਕਹਿ ਲਓ ਨਾ ਬਈ ਕੋਈ ਪਿਛਲੇ ਜਨਮ ਦਾ ਰਿਸ਼ਤਾ ਹੁੰਦਾ ਮਿਲਣਾ ਅਲੱਗ ਤਰ੍ਹਾਂ ਲਿਖਿਆ ਹੁੰਦਾ, ਇਹ ਚੀਜ਼ ਹੈਗੀ ਹੈ।
ਤੁਸੀ ਲਾ ਲਓ ਮੇਰੇ ਤੋਂ ਚਾਰ ਪੰਜ ਕਿਲੋਮੀਟਰ ਦੂਰ ਰਹਿੰਦੀ ਉਹ। ਮੇਰੇ ਘਰ ਤੋਂ ਤੇ ਅਸੀਂ ਦੋ ਦਿਨ ਮੈਨੂੰ ਨੀ ਲੱਗਦਾ ਅਸੀ ਦੋ ਦਿਨ ਵਿੱਚ। ਪਾਉਂਦੇ ਹੋਵਾਂਗੇ ਮਿਲਣ ਕੰਨੀਓ ਉਹ ਸਕੂਟਰੀ ਆਉਂਦੀ ਹੈ ਉਹ ਆ ਜਾਂਦੀ।
ਹਾਂ ਚੋ ਚਲੋ, ਫਿਰ ਮਿਲਲੇ ਹਾਂ ਅਸੀਂ ਵੀ ਠੀਕ ਹੈ ਫਿਰ ਮਿਲਲਾਗੇ ਠੀਕ ਹੈ। ਓਕੇ ਜੀ ਓਕੇ ਬਾਏ ਬਾਏ।